ਸਤਿ ਸ੍ਰੀ ਅਕਾਲ।
ਕਿਵੇਂ ਓ? ਹਾਂਜੀ। ਠੀਕ- ਠੀਕ ਤੁਸੀਂ ਸੁਣਾਓ?
ਜ ਸਭ ਵਧੀਆ ਸਫ
ਓਕੇ।
ਕੀ ਕਰ ਕੁਛ ਨ ਚਾਏ ਬਣਾ ਕੇ ਸੀ।
ਓਕੇ‌। ਓਕੇ, ਠੀਕ ਹੈ। ਚਾਹ, ਪਾਣੀ ਪੀਰੇ
ਜੀ। ਆਪ ਬਤਾਓ?
ਕੁਛ ਨੀ ਬਸ ਮੈਂ ਵੀ ਫ੍ਰੀ ਸੀ ਗੀ, ਮੈਂ ਕਿਹਾ ਚਲੋ ਆਪਾਂ ਮੋਬਾਇਲ ਫੋਨ ਦੇ ਉੱਪਰ ਗੱਲ ਕਰੀਏ ਨਾ ਵੀ, ਅੱਜ- ਕੱਲ ਮੋਬਾਇਲ ਫੋਨ ਜਿਹੜਾ ਵਾ
ਹਾਂ।
ਕੀਤਾ ਜਾ ਰਿਹਾ ਨਾ, ਬਹੁਤ ਜ਼ਿਆਦਾ ਵਨ ਕਿ ਅੱਛਾ ਵੀ ਫੋਨ ਨੂੰ ਬਹੁਤ ਜ਼ਿਆਦਾ ਵਰਤ
ਬੱਚੇ ਨੂੰ ਜੜਾ ਸ਼ੌਕ ਲਗ ਰਿਹਾ ਸੀ। ਇੰਨਾ ਸ਼ੌਕ ਲੱਗ ਰਿਹਾ ਸੀ। ਫੋਨਛ ਚ
ਹਾਂਜੀ। ਛੋਟੇ ਛੋਟੇ ਬੱਚੇ ਵੀ ਦੇਖੋ ਕਿੰਨਾ ਫੋਨ ਵਰਤਦੇ ਆ।
ਹਮ ਤ ਵੀ ਉਹਨੇ ਉਹ ਨੇ ਚਸ਼ਮਾ ਲੱਗਦਾ ਵ ਜਲਦੀ
ਹਾਂਜੀ ਐਨਕਾਂ ਲੱਗ ਜਾਂਦੀਆਂ ਨੇ ਉਹਨਾਂ ਦੇ ਬਿਲਕੁਲ
ਹਮ।
ਤੇ ਹਾਂਜੀ ਜੀ ਹਾਂਜੀ ਦੇਖੋ ਵੀ ਨਾ ਫੋਨ ਤੋਂ ਬਿਨਾਂ ਬੱਚੇ ਪਹਿਲਾਂ ਹੁੰਦੇ ਸੀ ਦੇਖੋ ਉਹ ਆਪਾਂ ਨੂੰ ਫੋਨ ਦਾ ਇਨਾ ਪਤਾ ਹੀ ਨਹੀਂ ਹੁੰਦਾ ਸੀ ਛੋਟੇ ਛੋਟੇ ਬੱਚਿਆਂ ਨੂੰ ਵੈਸੇ ਆਪਾਂ ਹੀ ਫੋਨ ਦਿੰਦੇ ਆ ਰੋਟੀ ਨਹੀਂ ਖਾਂਦੇ ਜਾਂ ਹਨਾ ਉਹ ਰੋਂਦੇ ਨੇ ਤਾਂ ਆਪਾਂ ਕਹਿ ਕਿੰਨੇ ਵੀ ਚਲੋ ਉਹਨਾਂ ਨੂੰ ਫੋਨ ਦੇ ਦਿੰਦੇ ਆ ਫੋਨ ਦੇ ਪਰ ਲੱਗ ਜਾਂਦੇ ਨੇ ਬੱਚੇ ਮਸਤ ਹੋ ਜਾਂਦੇ ਨੇ ਖੇਡਣ ਲੱਗ ਜਾਂਦੇ ਨੇ ਤਾਂ ਅੰਗ ਨਹੀਂ ਕਰਦੇ ਹਨ ਜੀ ਤੇ ਠੀਕ ਕੁਛ ਨਾ ਕੁਛ ਫਾਇਦੇ ਹੈਗੇ ਆ ਨਾ ਫੋਨ ਦੇ ਚਲੋ ਮੰਨ ਸਕਦੇ ਹਾਂ ਵੈਸੇ ਜ਼ਰੂਰੀ ਵੀ ਆ ਫੋਨ ਆਪਣੇ ਲਈ ਵੀ ਤੁਹਾਨੂੰ ਡੇਲੀ ਦੇ ਲਈਏ ਫੋਨ ਚਾਹੀਦਾ ਹੁੰਦਾ ਹਨਾ ਜਰੂਰੀ ਆ ਪਰ ਜਦੋਂ ਆਪਾਂ ਫੋਨ ਦੇ ਉੱਪਰ ਬਹੁਤ ਹੀ ਜਿਆਦਾ ਡਿਪੈਂਡ ਹੋ ਜਾਂਦੇ ਆ ਫਿਰ ਇਹ ਆਪਾਂ ਲੇ ਲਈ ਨੁਕਸਾਨ
ਅੱਜ ਕਲ ਛੋਟੇ ਛੋਟੇ ਬੱਚਿਆਂ ਨੂੰ ਮਤਲਬ ਗਿਆ ਸੀ
ਹਾਂਜੀ ਹਾਂਜੀ ਛੋਟੇ ਛੋਟੇ ਬੱਚਿਆਂ ਦੀਆਂ ਪ੍ਰੋਬਲਮ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਬਲਮਸ ਹੁੰਦੀਆਂ ਨੇ ਅਹ ਹਾਂਜੀ ਐ ਬੱਠੇਹਿੰਦੇਾਂ ਅਸੀਂ ਫੋਨ ਦੇ ਉਪਰ ਹੀ ਅੰਦਰ ਡਿਪੈਂਡ ਆ ਨਾ ਬਿਲਕੁਲ ਦੇ ਉੱਪਰ ਹੀ ਤੇ ਉਹਦੇ ਨਾਲ ਫਿਰ ਇਦਾਂ ਹੋ ਕਿਆ ਬਾਤ ਵੀ ਜਿਹੜੇ ਆ ਬੱਚੇ ਵੀ ਜਿਹੜਾ ਦਿਮਾਗ ਆ ਨਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਰਿਹਾ ਹੈਗਾ ਬੱਚਿਆਂ ਦਾ ਹਾਂਜੀ ਬੱਚੇ ਖੇਡਦੇ ਖੇਲਤੇ ਹੀ ਨਹੀਂ ਬਹਾਲ ਅੰਦਰ ਹੀ ਅੰਦਰ ਰਹਿਣ ਕਰ ਤੇ ਉਹਨਾਂ ਦੀ ਪੂਰੀ ਬ ਇਵੇ ਨੀਚਦਾ ਹਨਾ ਡਿਵੈਲਪ ਹੋਰੀ
ਹਾਂਜੀ-ਹਾਂਜੀ,
ਹਾਂਜੀ ਬਹੁਤ ਸਾਰੀਆਂ ਨੂੰ ਪ੍ਰੋਬਲਮ ਆ ਰਹੀਆਂ ਨੇ,
ਟਾਈਮਿੰਗਸ ਕਰੋ ਬੱਚੋ ਕੇ ਲੀਏ,
ਹਾਂਜੀ,
ਕਿਸੇ ਬੱਚੇ ਜਿਆਦਾ ਫੋਨਾ ਦੇਖਣ ਤੋਂ,
ਹਾਂਜੀ, ਹਾਂਜੀ ਬਿਲਕੁਲ ਤੇ ਉਹਦੇ ਲਈ ਆਪਾਂ ਨੂੰ ਚਾਹੀਦਾ ਕਿ ਨਾ ਆਪਾਂ ਬੱਚਿਆਂ ਨੂੰ ਫੋਨ ਵੈਸੇ ਚਲੋ ਘੱਟ ਦੇਈਏ ਪਰ ਕਈ ਬੱਚੇ ਹੁੰਦੇ ਨੇ ਜਿੱਦੀ ਹੁੰਦੇ ਨੇ, ਨਾ ਉਹ ਕਹਿੰਦੇ ਆ ਫੋਨ ਨਾਲ ਹੀ ਅਸੀਂ ਰੋਟੀ ਖਾਣੀ ਆ, ਫੋਨ ਦੇਖ ਕੇ ਹੀ ਰੋਟੀ ਰੋਟੀ ਖਾਣੀ ਆ ਹਨਾ।
ਹਾ, ਰੋਟੀ ਤੋਂ ਖਾਣ ਅਸੀ ਹੁਣ ਰੋਟੀ ਖਾਣੀ ਸੀ।
ਹਾਂਜੀ ਸਮਝਾਣਾ ਚਲੋ, ਹੌਲੀ ਹੌਲੀ ਬੱਚੇ ਨੂੰ ਆਪਾਂ ਸਮਝਾ ਸਕਦੇ ਹਾਂ।
ਹੂੰ,
ਹਾਂਜੀ,
ਬੱਚਿਆਂ ਨਾਲ ਆਪਾਂ ਨੂੰ ਖੇਡਣਾ ਚਾਹੀਦਾ ਬਾਹਰ ਥੋੜਾ ਬਹੁਤਾ ਹਨਾ। ਬਈ ਆਪਾਂ ਚਲ ਉਹਨਾਂ ਨਾਲ ਬਾਹਰ ਖੇਡੀਏ
ਫੋਨ ਦੇਖ ਬਾਰ ਬਾਰ ਬੱਚੇ ਨੂੰ ਚਸ਼ਮਾ ਲੱਗ ਰਹੀ ਸੀ ਔਰ ਬੱਚੇ ਨੂੰ ਸਮਝਾਣ ਦੀ ਲੋੜ ਐ, ਬਾਰ-ਬਾਰ ਡਾਕਟਰ ਦੀ ਦਵਾਈ ਖਾਧੇ
ਹਾਂਜੀ,
ਕਿਡਨੀ ਪੇ ਇਫੈਕਟ ਪੜਤਾ ਹੈ।
ਬਿਲਕੁਲ ਹਾਂਜੀ ਬਿਲਕੁਲ ਚੁੱਕ ਚੁੱਕ ਕੇ ਦੇਖੋ, ਅੱਜ ਕੱਲ ਬੱਚੇ ਬੈਠਦੇ ਵੀ ਏਦਾਂ ਨੇ, ਦੇਖੋ ਸਕੂਲ ਦੇ ਵਿੱਚ ਕੰਮ ਕਰਨ ਬੈਠਦੇ ਆ, ਤਾਂ ਵੀ ਚੁੱਕ ਜਾਂਦੇ ਆ, ਫਿਰ ਉਸ ਤੋਂ ਬਾਅਦ ਫੋਨ ਦੇ ਉੱਪਰ ਚੁੱਕ ਚੁੱਕ ਕੇ ਬੈਠੇ ਰਹਿੰਦੇ ਨੇ, ਸਰਵਾਈਕਲ ਤਾਂ ਆਪੇ ਹੋਣਾ ਛੋਟੇ-ਛੋਟੇ ਬੱਚਿਆਂ ਨੂੰ।
ਹਾਂ ਹੋ ਜਾਂਦਾ ਕਦੇ
ਹਾਂਜੀ ਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਨੇ ਬੱਚਿਆਂ ਨੂੰ। ਫੋਨ-ਫੋਨ ਦੇ ਉੱਪਰ ਦੇਖੋ, ਇੰਨਾ ਏਨਾ ਸਮਾਂ ਆਪਣਾ ਗੁਆ ਰਹੇ ਨੇ ਬੱਚੇ ਬੈਠ ਕੇ ਪਹਿਲਾਂ ਤਾਂ ਦੇਖੋ ਕਰੋਨਾ ਦਾ ਟਾਈਮ ਸੀ, ਹਨਾ ਚਲੋ ਮੰਨਿਆ ਵੀ ਫੋਨ ਦੇ ਉੱਪਰ ਬੱਚੇ ਵਰਕ ਕਰਦੇ ਸੀ, ਪਰ ਹੁਣ ਜਿਵੇਂ ਉਹ ਬੱਚਿਆਂ ਨੇ ਵਰਕ ਕਰਨਾ ਸ਼ੁਰੂ ਕੀਤਾ। ਫੋਨ ਦੇ ਉੱਪਰ ਮਤਲਬ ਉਹ ਫੋਨ ਉਹਨਾਂ ਦੀ ਇੱਕ ਆਦਤ ਹੀ ਬਣ ਗਿਆ ਫੋਨ ਮੰਨ ਕੇ ਚੱਲੀਏ ਹਾਂਜੀ। ਤੇ ਆਪਣਾ ਵੀ ਆਪਣੀ ਵੀ ਆਦਤ ਫੋਨ ਆਪਾਂ ਵੀ ਫੋਨ ਤੋਂ ਬਿਨਾ ਕਹਿ ਦਿੰਦੇ ਆ ਵੀ ਫੋਨ ਕਿੱਥੇ ਗਿਆ ਹਨਾ।
ਕਿਆ ਕਰਦੇੇ ਸੀ ਕਿ ਕਮ ਕਮ ਕਾ ਲਾਲਚ ਹੋਤਾ ਕਿ ਆਸਾਨ ਵਿੱਚ ਹੋ ਜਾਏ ਬੱਚੋ ਕੋ ਫ਼ੋਨ ਦੇਦੇੇ
ਹਾਂਜੀ ਬਿਲਕੁਲ ਆਪਾਂ ਵੀ ਰਾਤ ਨੂੰ ਸੌਦੇ ਆ ਤਾਂ ਪਹਿਲਾਂ ਤਾਂ ਫੋਨ ਦੇ ਉੱਤੇ ਸਕਰੋਲਿੰਗ ਕਰ ਲੈਂਦੇ ਆ, ਹਨਾ ਫੇਰ ਕਿਤੇ ਜਾ ਕੇ ਸੌਂਦੇ ਆ ਤੇ ਫਿਰ ਸਵੇਰੇ ਉੱਠਦੇ ਆ, ਸਰ ਆਪਾਂ ਨੂੰ ਵੀ ਫੋਨ ਹੀ ਚਾਹੀਦਾ ਹੁੰਦਾ।
ਚਾਹੀਦਾ, ਸਕਰੋਲਿੰਗ ਘੰਟੇ ਘੰਟੇ
ਹਾਂਜੀ
ਕੀ ਚੱਲਦਾ
ਬਿਲਕੁਲ ਬਿਲਕੁਲ
ਤੋ, ਆਪ ਧਿਆਨ
ਉੱਪਰ ਹਾਂਜੀ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ, ਦੇਖੋ ਪਹਿਲਾਂ ਹੁੰਦਾ ਸੀ ਟੀ ਵੀ ਦੇਖਦੇ ਸੀ ਚਲੋ ਬੱਚੇ ਹਨਾ ਫੈਮਿਲੀ ਦੇ ਵਿੱਚ ਬੈਠ ਕੇ, ਆਪਾਂ ਨੂੰ ਪਤਾ ਹੁੰਦਾ ਸੀ ਬੱਚਾ ਕੀ ਦੇਖ ਕਰਿਆ ਵਾ ਫੋਨ ਦੇ ਉੱਪਰ ਜਿਹੜੀ ਆਪਾਂ ਦੇਖੀਏ ਥੋੜੀ ਜਿਹੀ ਆ ਦੇਖੋ ਰਿਚ ਫੈਮਲੀਜ਼ ਨੇ ਥੋੜੀ ਜਿਹੀਆ, ਜਿਹੜੀਆਂ ਨੇ ਨਾ ਉਹ ਆਪਣੇ ਬੱਚਿਆਂ ਨੂੰ ਪਰਸਨਲੀ ਫੋਨ ਛੋਟੇ ਛੋਟਿਆਂ ਨੂੰ ਹੀ ਫੋਨ ਲੈ ਦਿੰਦੀਆਂ, ਨੇ ਥਰਡ ਫੋਰਥ ਵਿੱਚ ਬੱਚੇ ਪੜ੍ਹਦੇ ਹੁੰਦੇ ਆ ਹਨਾ। ਤੇ, ਉਹਨਾਂ ਕੋਲ ਆਪਣੇ ਪਰਸਨਲੀ ਫੋਨ ਹੁੰਦੇ ਹੁੰਦੇ ਨੇ ਤੇ ਆਪਾਂ ਨੂੰ ਕੀ ਪਤਾ ਬੱਚਾ ਉਹਨਾਂ ਦੇ ਰੂਮ ਵੀ ਅਲੱਗ ਹੁੰਦੇ ਨੇ, ਕੁਛ ਨੀ ਪਤਾ ਬੱਚਾ ਕੀ ਦੇਖ ਰਿਹਾ ਵਾ, ਕੀ ਸਿੱਖ ਰਿਹਾ ਫੋਨ ਤੋਂ ਹਨਾ ਹਾਂ ਮੰਨਦੇ ਆ ਕਿ ਫੋਨ ਸਾਡੇ ਲਈ ਜ਼ਰੂਰੀ ਹੈਗਾ ਵਾ, ਅਸੀਂ ਉਹਦੇ ਕੋਲੋਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਸਿੱਖ ਸਕਦੇ ਆ, ਠੀਕ ਹੈ ਪਰ ਉਹਦੇ ਲਈ ਜ਼ਰੂਰੀ ਆ ਕਿ ਆਪਾਂ ਨੂੰ ਪਤਾ ਤਾ ਫਿਰ ਆਪਣਾ ਬੱਚਾ ਕੀ ਦੇਖ ਰਿਹਾ ਵਾ।
ਬੇਨਫਿਡ ਵੀ ਹੈ ਔਰ ਨਹੀਂ ਬੀ ਆਈ ਸੀ ਏ
ਹਾਂਜੀ ਬਿਲਕੁਲ ਕੁੱਲ
ਬੱਚਿਆਂ ਨੂੰ ਨਾ ਬੱਚਿਆਂ ਨੂੰ ਇੰਨਾ ਧਿਆਨ ਦੋ, ਹਿਸਟਰੀ ਨੂੰ ਚੈੱਕ ਕਰੋ, ਬੱਚੇ ਕੀ ਦੇਖਦੇ ਕੀ ਦੇਖਦੇ ਨੇ ਫੋਨ ਨਾਲ
ਜੀ ਇਹ ਚੈੱਕ ਕਰਨਾ ਚਾਹੀਦਾ ਆਪਾ ਨੂੰ। ਟਾਈਮ ਟੂ ਟਾਈਮ ਦੇਖਣਾ ਚਾਹੀਦਾ, ਬੱਚੇ ਨੇ ਕੀ ਦੇਖ ਕਿਆ ਹਨਾਂ?
ਕੀ ਦੇਖਿਆ ਹਨਾ, ਬੱਚੇ ਬਿਗੜੇ ਨਾ ਇਸ ਨਾਲ। ਇਹ ਐਸੀ ਵੇਸੀ ਵੀਡੀਓ ਦੇਖ ਕੇ ਬੱਚੇ ਬਿਗੜੇ ਨਾ ਬੱ ਜਾਂ ਕੁਛ ਕਰੇ ਨਾ।
ਹਾਂਜੀ ਬਿਲਕੁਲ-ਬਿਲ ਕੁਲ। ਇਹ ਤਾਂ ਹੈ। ਧਿਆਨ ਰੱਖਣਾ ਚਾਹੀਦਾ।
ਚੈੱਕ ਕਰਤੇ ਰਹਿਣ ਏਨੀ ਵਾਰ ਵਾਰ।
ਹਾਂਜੀ ਹਾਂਜੀ ਬਿਲਕੁਲ ਚੈੱਕ ਕਰਦੇ ਰਹਿਣਾ ਚਾਹੀਦਾ ਆਪਾਂ ਨੂੰ।
ਬੱਚੋ ਟਾਈਮ ਮੈਨੇਜਮੈਂਟ ਸਿਖਾਓ। ਬੱਚੋ ਨੂੰ ਕਹੋ, ਬਚੋ ਯੋਗਾ ਕਰੋ ਕਿਉਂਕਿ ਦੇਖੋ ਨਹੀਂ ਯੋਗਾ ਕਰਨ ਸੇ ਸਿਹ ਔਰ ਆਪ ਵੀ ਠੀਕ ਰਹਨੀ
ਹਾਂਜੀ। ਬਿਲਕੁਲ-ਬਿਲਕੁਲ ਅੱਜ ਦੂਜੇ ਬੱਚੇ ਦੇਖੋ ਕਿੰਨਾ ਕਿੰਨੇ ਕਮਜ਼ੋਰ ਹੋ ਰਹੇ ਨੇ। ਕਿਉਂਕਿ ਫੋਨ ਦੇ ਉੱਪਰ ਹੀ ਹੁੰਦੇ ਆ, ਇਨਡੋਰ ਹੀ ਰਹਿੰਦੇ ਨੇ ਨਾ। ਆਊਟਡੋਰ ਕੋਈ ਗੇਮਸ ਹੀ ਨਹੀਂ ਖੇਡਦੇ ਹੈਗੇ ਬਿਲਕੁਲ। ਹਾਂਜੀ, ਯੋਗਾ ਬਹੁਤ ਜ਼ਰੂਰੀ ਦੀਆਂ ਯੋਗਾ ਬ ਬੱਚਿਆਂ ਨੂੰ ਦੱਸਣਾ ਚਾਹੀਦਾ ਜੋਗੇ ਦੇ ਬਾਰੇ ਨਾ ਵੀ ਕਿ
ਨਾਲ ਯੋਗਾ ਇੱਕ ਵਰਦਾਨ ਐ। ਇਸ ਨਾਲ ਗੋੜੀਆਂ ਦੇ ਕਮਰ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ।
ਬਿਲਕੁਲ-ਬਿਲਕੁਲ।
ਤਾਂ ਬੱਚੋ ਨੂੰ ਦੱਸੋ ਕਿ ਕਰੇ ਯੋਗਾ ਨਾਲ ਕੁਛ ਬੱਚੋ ਅਪਣੇ ਨਾਲ ਕਰਾਉ ਯੋਗਾ ਬੜੋ ਕੋ ਆਪਣੇ ਨਾਲ ਕਰਾਉ ਯੋਗਾ ਵੀ ਤਾਂ ਕਿ ਫੋਨ ਛੁੱਟ ਜਾਏ।
ਬਿਲਕੁਲ-ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਹੈ, ਹੈ ਨਾ ਕਿ ਬੱਚਿਆਂ ਨੂੰ ਹਾਂਜੀ ਯੋਗਾ ਕਰਇਆ ਜਾਵੇ। ਠੀਕ ਹੈ ਤਾਂ ਜੋ ਉਹਨਾਂ ਦਾ ਮਾਇੰਡ ਵੀ ਫਰੈਸ਼ ਹੋਵੇ। ਪਰ ਚਲੋ ਘੁੰਮਣ ਫਿਰਨ ਦੇ ਲਈ ਬੱਚੇ ਨੂੰ ਸ਼ਾਮ ਨੂੰ ਲੈ ਕੇ ਜਾਣਾ ਚਾਹੀਦਾ ਪਾਰਕ ਵਗੈਰਾ ਦੇ ਵਿੱਚ ਹਾਂਜੀ, ਹਾਂਜੀ, ਬਿਲਕੁਲ-ਬਿਲਕੁਲ। ਤਾਂ ਫਿਰ ਬੱਚੇ ਦਾ ਇੰਟਰਸਟ ਥੋੜ੍ਹਾ ਜਿਹਾ ਉਧਰ ਨੂੰ ਹੋਜੂਗਾ ਫਿਰ ਆਪੇ ਆਟੋਮੈਟਿਕ ਜਿਹੜਾ ਫੋਨ ਦੇ ਵੱਲ
ਫੋਨ ਚਲਾਵੇ ਕੇ ਕਾਰਣ ਬੱਚੇ ਫੋਨ ਚਲਾਨੇ ਕੇ ਕਾਰਣ ਬੱਚੇ ਕੀ ਆਂਖ ਹੋ ਤੋਂ ਬੱਚੋਂ ਨੂੰ ਹਰੀ ਸਬਜ਼ੀਆਂ, ਦਾਲ ਤੇ ਤਾਜ਼ੇ ਫ਼ਲ ਸਾਡੇ ਸਰੀਰ ਨੂੰ ਅੰਦਰੋਂ ਤਾਕਤ ਦੇਂਦੇ ਏ।
ਹਾਂਜੀ ਉਹੀ ਤਾਂ ਹੈ, ਨਾ ਵੀ ਬੱਚੇ ਅੱਜ ਕੱਲ੍ਹ ਦੇ ਨਖਰੇ ਬਹੁਤ ਮਾਰਦੇ ਆ, ਆਹ ਸਬਜ਼ੀ ਨੀ ਖਾਣੀ ਹੈ ਨਾ, ਆਹ ਨੀ
ਸਬਜ਼ੀਆਂ ਨਾਲ ਤੇ ਬੱਚਿਆਂ ਦੀ ਦੁਸ਼ਮਨ ਦੁਸ਼ਮਣੀ
ਹਾ ਜੀ ਫੇਰ ਉਹਦੇ ਲਈ ਇਹੀ ਜ਼ਰੂਰੀ ਐ ਕਿ ਆਪਾਂ ਬੱਚਿਆਂ ਨਾਲ ਖੇਡੀਏ ਟਾਈਮ ਸਪੈਂਡ ਕਰੀਏ ਹਨਾ, ਉਹਨਾਂ ਨਾਲ ਆਊਟਡੋਰ ਗੇਮਸ ਕਰੀਏ। ਫਰੀ ਹੋ ਸਕਦਾ ਵਾ। ਹਾਂਜੀ, ਚਲੋ ਫਿਜ਼ਕਲੀ ਫਿਟ ਕਰਨ ਦੇ ਲਈ ਕੁਛ ਤਾਂ ਆਪਾਂ ਨੂੰ ਕਰਨਾ ਹੀ ਪੈਣਾ।
ਹੂੰ-ਹੂੰ-ਹੂੰ, ਹਰੀ ਸਬਜ਼ੀਆਂ ਮੇਰੇ ਬੱਚੇ ਸਾਫ਼ ਮਨਾ ਕਰਦੇ
ਨਖਰੇ ਬਹੁਤ ਕਰਦੇ ਆ ਬੱਚੇ ਦੁੱਧ ਨੀ ਪੀਂਦੇ ਅੱਜ ਕੱਲ ਦੇ ਬੱਚੇ ਤੁਸੀਂ ਦੇਖੋਗੇ।
ਆਪਣਾ ਨੇ ਨਾ ਯੋਗਾ ਨਾਲ ਨਾ ਫਿਰ ਯੋਗਾ ਨਾਲ ਕਰਨ ਸੀ ਉਸ ਬਾਤ ਨਹੀਂ ਉਸੇ ਗੱਲ ਨਹੀਂ ਬਣਨੀ। ਸਾਨੂੰ ਨਾ ਆਪਣੇ ਖਾਣ ਪੀਣ ਤੇ ਵੀ ਪੂਰਾ ਪਰਹੇਜ਼ ਰੱਖਣਾ।
ਹਾਂਜੀ, ਬਿਲਕੁਲ ਬਿਲਕੁਲ ਉਹੀ ਤਾਂ ਹੈ ਫੋਨ ਚਲੋ ਮੰਨਦੇ ਆ ਵੀ ਹਨਾ ਫੋਨ ਦੇ ਉੱਪਰ ਬੱਚਿਆਂ ਨੂੰ ਨਾ ਆਪਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਚਲੋ ਵੀ ਜਿਵੇਂ ਵਧੀਆ-ਵਧੀਆ ਚੀਜ਼ਾਂ ਸਿਖਾਈਆਂ ਜਾਂਦੀਆਂ ਬੱਚੇ ਹਰੀ ਸਬਜ਼ੀ ਖਾਣ ਉਹਦੇ ਨਾਲ ਕੀ ਨੁਕਸਾਨ ਹੁੰਦੇ ਇਹੋ ਜਿਹੀ ਚੀਜ਼ਾਂ ਬੱਚਿਆਂ ਨੂੰ ਫੋਨ ਦੇ ਉੱਪਰ ਦਿਖਾਣੀਆਂ ਚਾਹੀਦੀਆ ਨੇ ਆਪ
ਹੂੰ, ਅੱਜ ਕੱਲ ਦੀ ਨਾ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ।
ਜੀ ਹਾਂਜੀ, ਬਿਲਕੁਲ-ਬਿਲਕੁਲ।
ਘੰਟੇ-ਘੰਟੇ ਬੱਚੇ ਨੇ ਫੋਨ ਲੱਗੇ ਰਹਿੰਦੇ ਸੀ।
ਹਾਂਜੀ, ਉਹੀ ਤਾਂ ਹੈ ਵੀ ਚਲੋ। ਫ਼ੋਨ ਦੇ ਉੱਪਰ ਉਹਨਾਂ ਨੂੰ ਮਤਲਬ ਉਹ ਚੀਜ਼ਾਂ ਲਾ ਕੇ ਦੇਈਏ, ਜੋ ਉਹਨਾਂ ਦੇ ਫਿਊਚਰ ਨੂੰ ਵਧੀਆ ਬਣਾ ਸਕਣ ਜੋ ਉਹਨਾਂ ਦੀ ਸਿਹਤ ਨੂੰ ਵਧੀਆ ਬਣਾ ਸਕਣ ਹਨਾ, ਉਹ ਚੀਜ਼ਾਂ ਦੇਖਣ ਬੱਚੇ ਤੇ ਆਪਾਂ ਆਪਾਂ ਦੇਖੀਏ ਉਹਨਾਂ ਨੂੰ ਖੁਦ ਲਗਾ ਕੇ ਦੇਈਏ ਯੂਟਿਊਬ ਦੇ ਉਪਰ ਹਨਾ ਵੀ ਆਹ ਚੀਜ਼ਾਂ ਦੇਖੋ ਬੱਚੇ ਜਿਹੜੀਆਂ ਚੀਜ਼ਾਂ ਦੇਖ
ਉਹ ਨਾਲ ਵੀ ਬੱਚੇ ਦੇਖ ਆ ਬਾਹਰ ਦਾ ਕੱਲਾ ਬੂੱਜਾ ਕਿਆ ਬਣ ਭੋਜਨ ਕਿਆ ਖਾਣਾ
ਨਹੀਂ ਤੇ ਆਪਾਂ ਬੱਚੇ ਨੂੰ ਲਾ ਦੇਵਾਂਗੇ ਨਾ ਤਾਂ ਸ਼ਾਇਦ ਹੋ ਸਕਦਾ ਵੀ ਬੱਚਾ ਚਾਅ ਹਨਾ, ਥੋੜਾ ਜਿਹਾ ਦੇਖੇ ਤੇ ਉਹਨੂੰ ਪਤਾ ਲੱਗੇ ਅੱਗੇ ਵੀ ਹਾਂ ਸ਼ਾਇਦ ਸਮਝੇ,
ਹਾਂ,
ਤੇ ਉਹੀ ਐ ਨਾ ਫਿਰ ਹੂੰ ਹਾਂਜੀ-ਹਾਂਜੀ, ਫਿਰ ਫੋਨ ਦੇ ਬੱਚੇ ਨੂੰ ਥੋੜੇ ਜਿਹੇ ਆਪਾਂ ਕਹਾਂਗੇ ਕਿ ਫਾਇ ਦੇ ਹੋ ਰਹੇ ਨੇ ਨਾ ਫਿਰ ਫੋਨ ਚਲਾਣ ਦੇ ਵੀ ਆਪਾਂ ਨੂੰ ਲੱਗਣ ਕਿ ਹਾਂ ਬੱਚਾ ਆਪਣਾ ਵਧੀਆ ਚੀਜ਼ ਦੇਖ ਰਿਹਾ ਵਾ। ਤੇ ਉਹਦੇ ਲਈ ਮਤਲਬ ਇਹਦਾ ਹਾਂਜੀ ਫਾਇਦਾ ਵਾ।
ਤੇ ਮੈਂ ਨਾ ਆਪਣਾ ਧਿਆਨ ਰੱਖਿਆ ਬਾਤੋਂ ਕਾ
ਹਾਂਜੀ-ਹਾਂਜੀ ਜੀ ਬਿਲਕੁਲ-ਬਿਲਕੁਲ,
ਠੀਕ ਏ,
ਓਕੇ ਜੀ ਓਕੇ, ਓਕੇ ਸਤਿ ਸ੍ਰੀ ਅਕਾਲ, ਜੀ ਸਤਿ ਸ਼੍ਰੀ ਅਕਾਲ,